ਹੈਲ
ਹੈਲੋ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
ਹੋਰ ਕਿਵੇਂ ਜੀ ਤੁਸੀਂ
ਠੀਕ ਆ ਜੀ ਵਧੀਆ
ਅੱਛਾ ਜੀ ਚਲੋ ਵਧੀਆ ਜੀ ਹੋਰ ਤੁਹਾਡੇ ਘਰ ਪਰਿਵਾਰ ਦੇ ਸਾਰੇ ਵਧੀਆ ਜੀ।
ਹਾਂਜੀ ਹਾਂ ਠੀਕ ਠਾਕ ਸਾਰੇ ਵਧੀਆ
ਅੱਛਾ ਜੀ ਅੱਛਾ ਅਸੀਂ ਵੀ ਵਧੀਆ ਜੀ। ਹੋਰ ਕੀ ਕਰ ਰਹੇ ਸੀ ਤੁਸੀਂ
ਬਸ ਦਸ ਵਜੇ ਅਲੀ ਚਾਹ ਪੀ ਕੇ ਹਟੇ ਤੀ ਜੀ।
ਅੱਛਾ ਜੀ ਅੱਛਾ ਤੁਸੀਂ ਚਾਹ ਪੀ ਲੀ
ਹਾਂਜੀ ਪੀ ਲੀ
ਚਲੋ ਬਹੁਤ ਵਧੀਆ ਗੱਲ ਹੈ ਜੀ।
ਹਾਂਜੀ
ਤੁਸੀਂ ਗਰਮੀ ਦੇ ਵਿੱਚ ਬੰਦ ਨਈ ਕਰਦੇ ਚਾਹ ਪੀਣੀ ਦਸ ਵਜੇ
ਨਾ ਜੀ ਹੁਣ ਪਰ ਅਸੀਂ ਕਦੇ-ਕਦੇ ਕਰਦੇ ਹਾਂ ਜੀ ਅਸੀਂ ਡੇਲੀ ਨਈ ਕਰਦੇ।
ਅੱਛਾ ਜੀ ਅੱਛਾ ਜਿੱਦਾਂ ਆਪਾਂ ਕਹਿ ਦਿੰਦੇ ਵੀ ਆਪਾਂ ਨੂੰ ਤੋੜ ਜਿਹੀ ਲੱਗ ਰਹੀ ਹੈਗੀ। ਹਾਂਜੀ ਹਾਂ।
ਉਦੇ ਬਣਾਣੇ ਹਾਂ ਜੀ ਅਸੀਂ ਡੇਲੀ ਨਹੀਂ ਪੀਂਦੇ।
ਅੱਛਾ ਜੀ ਅੱਛਾ
ਹਾਂ ਡੇਲੀ ਤਾਂ ਜੀ ਅਸੀਂ ਸਵੇਰੇ ਹੀ ਬਨਾਣੇ ਹਾਂ ਬਸ ਜਦੋਂ ਉੱਠਦੇ ਹਾਂ ਇੱਕ ਵਾਰੀ
ਠੀਕ ਐ ਜੀ ਠੀਕ ਐ।
ਹਾਂ ਜਿਦੇ ਮਨ ਕਰੇ ਵੀ ਅੱਜ ਚਾਹ ਪੀਣੀ ਐ। ਤਾਂ ਬਸ ਥੋੜ੍ਹੀ ਜਿਹੀ ਵਧੀਆ ਜੀ ਚਾਹ ਬਣਾ ਕੇ ਪੀ ਲੈਂਣੇ ਆਂ।
ਵਧੀਆ ਗੱਲ ਹੈ ਜੀ ਵਧੀਆ
ਹਾਂ ਤੇ ਫਿਰ ਹੁਣ ਅਸੀਂ ਸਾਰਾ ਦੁਪੈਰਾ ਰੇਸ਼ਤ ਕਰਾਂਗੇ ਜੀ।
ਨਈ ਵਧੀਆ
ਹਾਂ ਫਿਰ ਅਸੀਂ ਹੁਣ ਢਾਈ ਤਿੰਨ ਵਜੇ ਚਾਹ ਬਣਾਵਾਂਗੇ ਜੀ ਦੁਬਾਰਾ
ਅੱਛਾ ਜੀ ਅੱਛਾ
ਹਾਂ ਬਸ ਸਵੇਰ ਕੰਮਾਂ ਤਿੰਨ ਲੱਵੇੇ ਲੱਗਾਂਗੇ ਜੀ ਆਪਣੇ। ਪਸੂਆਂ ਲਵੇ ਜਿਵੇਂ ਕੱਖਾਂ ਤੇ ਬੰਨਣੇ ਨਭਾਉਣੀਆਂ
ਹਾਂਜੀ ਹਾਂ ਇਹ ਤਾਂ ਬਿਲਕੁਲ ਹੈਗਾ
ਹਾਂਜੀ, ਸਬਜ਼ੀ ਚੀਰਨੀ ਰੱਖਣੀ।
ਹਾਂਜੀ ਹਾਂ
ਬਰਤਨ ਸਾਫ਼ ਕਰਨੇ ਆਪਣੇ।
ਹਾਂਜੀ ਹਾਂ।
ਬਸ ਫਿਰ ਅਸੀਂ ਆਪਾਂ ਆਪਣੇ ਕੰਮ ਦੇ ਲਵੇ ਲੱਗ ਜਾਣਾ ਜੀ।
ਹਾਂਜੀ ਹਾਂ। ਤੇ ਅੱਜ ਆਪਾਂ ਫਲਾਂ ਦੇ ਬਾਰੇ ਗੱਲ ਕਰਾਂਗੇ।
ਕਿਹਦੇ ਬਾਰੇ ਜੀ।
ਫਲ ਫਲ ਜੀ ਜਿਹੜੇ ਆਪਾਂ ਖਾਂਦੇ ਆਗੇ।
ਅੱਛਾ ਜੀ ਅੱਛਾ
ਹਾਂਜੀ ਹਾਂ ਜਿਵੇਂ ਅੱਜ ਕੱਲ੍ਹ ਕਹਿੰਦੇ ਨੇ ਲੋਕ ਕਿ ਮੁੱਲ ਦੀਆਂ ਚੀਜ਼ਾਂ ਖਾਣ ਨਾਲੋਂ ਫਲ ਜ਼ਿਆਦਾ ਵਧੀਆ ਹੁੰਦੇ ਨੇਗੇ।
ਹਾਂਜੀ ਹਾਂ
ਤੇ ਆਪਾਂ ਕਹਿ ਦਿੰਦੇ ਵੀ ਜਿਵੇਂ ਸੇਬ ਹੈਗਾ ਲਾ ਲੋ
ਹਾਂਜੀ
ਸੇਬ ਖਾਣਾ ਬਹੁਤ ਵੀ ਆਪਣੇ ਲਈ ਜਰੂਰੀ ਹੁੰਦਾ ਹੈਗਾ ਹਨਾ।
ਹਾਂਜੀ ਹਾਂ
ਜਿਹੜਾ ਆਪਣੇ ਸਰੀਰ ਨੂੰ ਤਾਕਤ
ਹਾਂਜੀ
ਤੇ ਜੇ ਕਈ ਵਾਰ ਖੂਨ ਘੱਟ ਜੇ ਤਾਂ ਆਪਾਂ ਕਹਿ ਦਿੰਦੇ ਹ ਕਿ ਰੋਜ਼ ਇੱਕ ਸੇਬ ਖਾਓ ਜਾਂ ਦੋ ਖਾਓ ਉਹਦੇ ਨਾਲ ਕੀ ਹੈ ਜਿਹੜਾ ਖੂਨ ਹੈ ਉਹ ਪੂਰਾ ਹੋਣ ਲੱਗ ਜਾਂਦਾ ਹੈਗਾ
ਹਾਂਜੀ ਹਾਂ ਕਹਿੰਦਾ ਦੇ ਤਾ ਇਕ ਅਨਾਰ ਨਾਲ ਕਹਿ ਦਿੰਦੇ ਨੇ ਜੀ
ਹਾਂਜੀ ਹਾਂ ਇੱਕ ਅਨਾਰ ਹੋ ਗਿਆ ਜੀ
ਹਾਂਜੀ
ਇਹਨਾਂ ਦੋਨਾਂ ਨਾਲ ਕਹਿ ਦਿੰਦੇ ਨੇ ਕਿ ਜੇ ਆਪਾਂ ਡੇਲੀ ਖਾਵਾਂਗੇ ਤਾਂ ਆਪਣੇ ਚ ਕਦੇ ਵੀ ਘਾਟ ਨਹੀਂ਼ਆਉਂਦੀ ਹੈਗੀ ਦੇਖ
ਹਾਂਜੀ ਹਾਂ
ਜਿਹੜਾ ਹੁਣ ਸੇਬ ਹੈਗਾ ਇਹਨੂੰ ਆਪਾਂ ਜਿਵੇਂ ਕਹਿ ਦਿੰਦੇ ਵੀ ਵਿਟਾਮਿਨ ਸੀ ਮਿਲਦਾ ਆਪਾਂ ਨੂੰ ਇਹ ਤੋਂ
ਹਾਂਜੀ ਹਾਂ
ਵੀ ਜਿਹੜਾ ਇਹ ਆਪਣਾ ਇੱਕ ਪਾਚਨ ਸ਼ਕਤੀ ਹੈਗੀ ਆਪਣੇ ਖਾਣ ਪੀਣ ਦਾ ਸਿਸਟਮ ਹੈਗਾ, ਉਹਨੂੰ ਮਜ਼ਬੂਤ ਕਰਦਾ ਹੈਗਾ।
ਹਾਂਜੀ ਹਾਂ
ਦੂਜਾ ਲਾ ਲਓ ਵੀ ਤੁਸੀਂ ਇਹ ਜਿਵੇਂ ਕਿ ਆਪਣੇ ਕੈਸਟਰੋਲ ਬਣਿਆ ਹੁੰਦਾ ਖੂਨ ਗਾੜਾ ਹੋ ਜਾਂਦਾ ਹੈਗਾ।
ਹਾਂਜੀ ਹਾਂ
ਅੱਜ ਕੱਲ੍ਹ ਵੀ ਇਹ ਬਿਮਾਰੀ ਦੇਖੋ ਆਮ ਹੋ ਰਹੀ ਹੈ।
ਹਾਂਜੀ ਆਮ ਹੋ ਰਹੀ ਹੈ ਕਿਸੇ ਤੋਂ ਵੀ ਗਾੜਾ ਦੁੱਧ ਨਹੀਂ ਪੀਤਾ ਜਾਂਦਾ ਜੀ।
ਹਾਂਜੀ ਹਾਂ ਬੀਜੇ ਉਹ ਰੋਜ਼ ਸੇਬ ਖਾਂਦੇ ਨੇਗੇ ਤਾਂ ਉਹਨਾਂ ਦਾ ਜਿਹੜਾ ਕੈਸਟਰ੍ਰੋਲ ਐ, ਉਹ ਘੱਟ ਹੋ ਜਾਂਦਾ ਹੈਗਾ।
ਅੱਛਾ ਜੀ, ਠੀਕ।
ਹਾਂਜੀ ਹਾਂ, ਵੀ ਇਹਦੇ ਨਾਲ ਜਿਹੜੀਆਂ ਆਪਣੇ ਦਿਲ ਦੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਵੀ ਬਹੁਤ ਚਾਂਨਸ ਹੋ ਜਾਂਦੇ ਨੇ ਬੀ ਘੱਟ ਹੋਣਗੀਆਂ।
ਹਾਂਜੀ, ਫੇਰ ਉਹ ਤਾਕਤ ਮਿਲੀ ਜਾਂਦੀ ਐ ਜੀ ਸਰੀਰ ਨੂੰ।
ਜੀ ਹਾਂ, ਸਰੀਰ ਨੂੰ ਆਪਣੀ ਤਾਕਤ ਮਿਲਦੀ ਐ ਤੇ ਆਪਣੇ ਅੰਦਰ ਆ ਜਿਹੜਾ ਨਵਾਂ ਖੂਨ ਏ, ਉਹ ਬਣਦਾ ਹੈਗਾ।
ਹਾਂਜੀ, ਹਾਂ।
ਇਹ ਹੈਗਾ ਨਾ, ਸੇਬ ਖਾਂਨੇ ਆਂ ਜਦੋਂ ਆਪਾਂ ਉਹ ਆਪਾਂ ਨੂੰ ਭੁੱਖ ਵੀ ਵਧਾਉਂਦਾ ਹੈਗਾ।
ਅੱਛਾ ਜੀ, ਠੀਕ ਐ ਜੀ।
ਹਾਂਜੀ ਹਾਂ, ਮੈਂ ਕਈ ਵਾਰ ਸਵੇਰੇ ਸੇਬ ਖਾਧਾ ਗਾ ਜਦੋਂ ਮੈਨੂੰ ਸੇਬ ਖਾਣ ਤੋਂ ਥੋੜ੍ਹਾ ਟਾਈਮ ਬਾਅਦ ਭੁੱਖ ਐ ਜਿਹੜੀ, ਉਹ ਲੱਗਦੀ ਐਗੀ।
ਅੱਛਾ ਜੀ।
ਹਾਂਜੀ। ਹੁਣ ਜਿਵੇਂ ਤੁਸੀਂ ਲਾ ਲਓ ਵੀ ਆਪਣੇ ਕੇਲਾ ਹੈਗਾ, ਕੇਲਾ ਤਾਂ ਦੇਖੋ ਆਪਣੇ ਆਮ ਮਿਲ ਜਾਂਦਾ ਹੈਗਾ।
ਹਾਂਜੀ ਹਾਂ।
ਕਿਉਂਕਿ, ਕੇਲੇ ਤਾਂ ਆਪਾਂਣੇ ਆਉਂਦੇ ਈ ਰਹਿੰਦੇ ਨੇ, ਜੇ ਕੋਈ ਰਿਸ਼ਤੇਦਾਰ ਆਵੇ ਉਹ ਵੀ ਲੈ ਆਉਂਦਾ।
ਹਾਂਜੀ ਹਾਂ, ਕੇਲੇ ਆਪਣੇ ਆਮ ਈ ਰਹਿੰਦੇ ਨੇ ਘਰ।
ਹਾਂਜੀ ਹਾਂ, ਜਾਂ ਕੇਲੇ ਸਸਤੇ ਹੁੰਦੇ ਨੇ ਆਪਾਂ ਖਰੀਦ ਈ ਲੈਂਨੇ ਆਂਗੇ ਹਨਾ।
ਹਾਂਜੀ ਹਾਂ, ਇਹ ਤਾਂ ਹੈ ਈ ਐ।
ਹੁਣ ਤੁਸੀਂ ਲਾ ਲਓ ਵੀ ਆਪਾਂ ਕੇਲੇ ਦਾ ਬਨਾਨਾ ਸ਼ੇਕ ਬਣਾ ਕੇ ਪੀਂਨੇ ਐਗੇ ਦੇਖੋ
ਹਾਂਜੀ ਹਾਂ।
ਤਾਂ ਉਹ ਆਪਣੇ ਸਰੀਰ ਨੂੰ ਕਿੰਨਾ ਜ਼ਿਆਦਾ ਤਾਕਤ ਦਿੰਦਾ, ਆਪਣੀਆਂ ਹੱਡੀਆਂ ਨੇ ਜਿਹੜੀਆਂ ਉਹ ਮਜ਼ਬੂਤ ਹੁੰਦੀਆਂ ਨੇਗੀਆਂ।
ਹਾਂਜੀ ਹਾਂ, ਹੁੰਦੀਆਂ ਨੇ ਸਿਹਤ ਦਾ ਵੀ ਫਰਕ ਬਹੁਤ ਪੈਂਦਾ ਜੀ, ਉਹਦੇ ਨਾਲ
ਹਾਂਜੀ ਹਾਂ। ਮੈਂ ਕਈ ਵਾਰ ਇਹ ਵੀ ਸੁਣਿਆ ਕਿ ਕੇਲਾ ਜਿਹੜਾ ਜੇ ਬੰਦੇ ਨੂੰ ਸ਼ੂਗਰ ਨਹੀਂ ਹੋਊਗਾ ਤਾਂ ਉਹਦਾ ਜਿਹੜਾ ਬੀ ਪੀ ਹਾਈ ਹੁੰਦਾ ਹੈਗਾ, ਉਹਨੂੰ ਵੀ ਕੰਟਰੋਲ ਕਰ ਦਿੰਦਾ ਹੈਗਾ।
ਅੱਛਾ ਜੀ।
ਹਾਂਜੀ ਹਾਂ-ਹਾਂ। ਤੁਹਾਡੇ ਘਰ ਵੀ ਕੋਈ, ਮਤਲਬ ਕੇ ਫਾਲ ਲੱਗਿਆ ਹੋਇਆ? ਹਾਂਜੀ ਹਾਂ।
ਹਾਂਜੀ, ਏਹੀ ਕਹਿੰਦੇ ਨੇ ਡਾਕਟਰ ਵੀ-ਵੀ ਫਲ ਖਾਣਾ ਜ਼ਰੂਰੀ ਐ।
ਹਾਂਜੀ ਹਾਂ, ਤੁਹਾਡੇ ਘਰ ਵੀ ਕੋਈ ਫਲ ਵਗੈਰਾ ਲਾਇਆ ਹੋਇਆ ਹੈਗਾ ਏ।
ਆਪਣੇ ਘਰ ਤਾਂ ਜੀ ਇੱਕ ਮਰੂਦਾਂ ਦਾ ਪੇੜ ਲਾਇਆ ਹੋਇਆ।
ਹਾਂਜੀ-ਹਾਂਜੀ।
ਇੱਕ ਐ ਚੀਕੂਆਂ ਦਾ ਪੇਡ ਲਾਇਆ ਹੋਇਆ ਜੀ।
ਅੱਛਾ ਜੀ ਅੱਛਾ।
ਹਾਂ ਪਹਿਲਾਂ ਮਸੰਮੀਆਂ ਦਾ ਪੇੜ ਤੀ ਜੀ, ਉਹ ਸੁੱਕ ਗਿਆ ਜੀ, ਪਤਾ ਨੀ ਕੀ ਕਾਰਨ ਹੋ ਗਿਆ।
ਅੱਛਾ ਜੀ ਅੱਛਾ।
ਹਾਂਜੀ, ਉਹਦਾ ਵੀ ਜੂਸ-ਜਾਸ ਕੱਢਦੇ ਤੇ ਜ ਵਧੀਆ-ਵਧੀਆ ਬਣਦਾ ਸੀ ਉਹ ਵੀ।
ਹਾਂਜੀ ਹਾਂ, ਬਹੁਤ ਵਧੀਆ ਹੁੰਦਾ ਮੌਸੰਮੀ ਦਾ
ਜੇ ਘਰੇਂ ਈ ਜੂਸ ਬਣਾ ਲੈਂਦੇ ਤੇ ਉਹਦਾ ਜੀ।
ਹਾਂਜੀ ਹਾਂ, ਬਹੁਤ ਵਧੀਆ ਜੀ।
ਹਾਂਜੀ
ਇਹ ਤਾਂ ਗੱਲ ਸਹੀ ਹੈ ਮੈਮ
ਹਾਂਜੀ
ਤੇ ਦੂਸਰਾ ਤੁਸੀਂ ਲਹਿ ਲੋਓ ਵੀ ਚੀਕੂ ਨੇ ਜਿਹੜੇ ਤੁਹਾਡੇ ਘਰ ਪੱਕ ਦਿੰਦੇ ਨੇਗੇ ਖੁਦੀ
ਫਿਰ ਓਨਾਂ ਨੂੰ ਆਪਾਂ ਤੋੜ ਕੇ ਰੱਖ ਦਿੰਦੇ ਆ ਜੀ ਇੱਕ ਦੋ ਦਿਨ।
ਹਾਂਜੀ ਹਾਂਜੀ
ਡੱਬੇ 'ਚ ਪਾ ਕੇ ਗੱਤੇ ਦੀ ਪੇਟੀ ਦੇ ਵਿੱਚ ਪਾ ਕੇ ਉਹ ਆਪਦੇ ਆਪੇ। ਪੱਕ ਜਾਂਦੇ ਨੇ ਜੀ।
ਅੱਛਾ ਜੀ ਅੱਛਾ
ਹਾਂਜੀ
ਚਲੋ ਵਧੀਆ ਗੱਲ ਹੈਗੀ ਫਿਰ ਤਾਂ।
ਹਾਂਜੀ
ਤੁ ਸਾਡੇ ਘਰ ਲੱਗੇ ਹੋਏ ਨੇ ਜਦੋਂ ਵੀ ਮਨ ਕਰੇ ਤੋੜ ਕੇ ਹਨਾ ਉਹਨਾਂ ਨੂੰ ਪਕਾ ਲਈਦਾ ਹੈਗਾ
ਹਾਂਜੀ ਹਾਂ ਜਦੋਂ ਉਹ ਐਂ ਹੋ ਜਾਂਦੇ ਨੇ ਵੀ ਬਾਬ ਵੱਡੇ ਹੋ ਗਏ ਜੀ ਵੀ ਹੁਣ।
ਹਾਂਜੀ ਹਾਂਜੀ
ਵੀ ਤੋੜਨ ਵਾਲੇ ਹੋ ਗਏ ਨਾ, ਉਦੋਂ ਪਕਾ ਲੈਂਨੇ ਆ ਜੀ ਤੋੜ ਕੇ।
ਹਾਂਜੀ ਹਾਂ ਚੀਕੂ ਵੀ ਬਹੁਤ ਵਧੀਆ ਹੁੰਦਾ ਹੈਗਾ
ਜ ਤੇ ਇਹ ਪਿੰਟ ਤੇ ਜੀ ਬਾਰਾਂ ਮਹੀਨੇ ਤੀਹ ਦਿਨ ਲੱਗੀ ਰਹਿੰਦੇ ਨੇ।
ਅੱਛਾ ਜੀ ਅੱਛਾ ਫਿਰ ਤਾਂ ਬਹੁਤ ਵਧੀਆ ਹੈ ਜੀ ਹਾਂਜੀ ਹਾਂ
ਅਤੇ ਛੋਟੇ ਵਾਲੇ ਵੀ ਲੱਗ ਫੁੱਲ ਵੀ ਬਹੁਤ ਲੱਗ ਰਿਹਾ ਜੀ ਹੁਣ
ਅੱਛਾ ਜੀ ਅੱਛਾ
ਹਾਂ ਉਹ ਅੱਗੇ ਪੱਕੂਗਾ ਜੀ
ਚਲੋ ਵਧੀਆ ਫੇਰ ਤਾ ਜੀ।
ਹਾਂਜੀ
ਤੇ ਸਾਡੇ ਵੀ ਅਮਰੂਦ ਲਗਾਇਆ ਹੋਇਆ ਹੈਗਾ ਇੱਕ
ਅੱਛਾ ਜੀ
ਹਾਂਜੀ ਕਹਿੰਦੇ ਨੇ ਵੀ ਅਮਰੂਦ ਖਾਣ ਨਾਲ ਵੀ ਬਹੁਤ ਵਧੀਆ ਹੁੰਦਾ ਕਿ ਜਿਹੜੀਆਂ ਕਬਜ਼ ਵਰਗੀਆਂ ਸਮੱਸਿਆਵਾਂ ਹੁੰਦੀਆਂ ਨੇ। ਇਹਨਾਂ ਤੋਂ ਕਹਿੰਦੇ ਵੀ ਛੁਟਕਾਰਾ ਮਿਲਦਾ ਆਪਾਂ ਨੂੰ।
ਹਾਂਜੀ ਹਾਂ
ਤੇ ਅਸੀਂ ਅਮਰੂਦ ਖਾਲਾ ਨੇ ਆ ਕੇ
ਅੱਛਾ ਅੱਛਾ
ਸਵਾਦ ਵੀ ਬਹੁਤ ਜ਼ਿਆਦਾ ਨੇਗੇ।
ਅੱਛਾ ਜੀ
ਹਾਂਜੀ ਤੇ ਹੋਰ ਸਾਡੇ ਇੱਕ ਬੇਰੀ ਲਾਈ ਹੋਈ ਹੈ ਜਿਥ ਬੇਰ ਲੱਗਦੇ ਨੇ ਹੈਗੇ। ਪਿਉਂਦੀ ਵੇਰ ਕਹਿ ਦਿੰਦੇ ਹ ਜਿਵੇਂ ਆਪਾਂ। ਹਾਂਜੀ ਹਾਂ।
ਤੇ ਫਿਰ ਉਹ ਲਾਲ ਹੋ ਜਾਂਦੇ ਨੇ ਜੀ।
ਹਾਂਜੀ ਹਾਂ, ਉਹ ਬੇਰੀ ਤੇ ਹੀ ਪੱਕ ਜਾਂਦੇ ਨੇ ਜੀ।
ਅੱਛਾ ਜੀ, ਗੋਲ ਨੇ ਕਿ ਲੰਬੇ ਵਾਲੇ ਨੇ ਜੀ
ਨਹੀਂ ਲੰਬੇ ਵਾਲੇ ਨੇ ਜੀ।
ਅੱਛਾ ਜੀ
ਹਾਂਜੀ ਹਾਂ
ਤਾਂ ਹਰੇ ਹਰੇ ਰਹਿੰਦੇ ਨੇ ਜੀ
ਹਾਂਜੀ ਨਹੀਂ ਇਹ ਤਾਂ ਲਾਲ ਵੀ ਹੋ ਜਾਂਦੇ ਨੇ ਪੀਲੇ ਪੀਲੇ ਹੋ ਜਾਂਦੇ ਨੇ ਜੀ
ਅੱਛਾ ਜੀ ਅੱਛਾ
ਖਾਣ ਦੇ ਵਿੱਚ ਵੀ ਬਹੁਤ ਸਵਾਦ ਨੇ ਹਾਂਜੀ ਬਹੁਤ ਜ਼ਿਆਦਾ ਸਵਾਦ ਨੇਗੇ
ਪੀਲੇ ਦਾ ਵਾਲੇ ਹੀ ਸਵਾਦ ਲੱਗਦੇ ਨੇ ਜੀ
ਹਾਂਜੀ ਹਾਂ ਉਹ ਐਵੇਂ ਹੈਂਗੇ ਇੱਕ ਵਾਰ ਤਾਂ ਘੱਟ ਲੱਗਦੇ ਨੇ ਇੱਕ ਵਾਰ ਜ਼ਿਆਦਾ ਲੱਗਦੇ ਨੇ
ਉਹ ਸਮਿਆਂ ਦੇ ਸਾਰੇ ਹੋਣਾ ਜੀ
ਪਤਾ ਨੀ ਕੀ ਗੱਲ ਹੈ ਉਹ ਤੇ ਹਰ ਸਾਲ ਕਹਿੰਦੇ ਵੀ ਐਵੇਂ ਹੀ ਹੁੰਦਾ ਹੈਗਾ
ਅੱਛਾ ਜੀ ਅੱਛਾ
ਹਾਂਜੀ ਸਾਡੇ ਤੁਸੀਂ ਇਸ ਵਾਰ ਲਾ ਲਓ ਵੀ ਕੁਛ ਤਾਂ ਹਨੇਰੀਆਂ ਨੇ ਡਿੱਗ ਦਿੱਤੇ ਨੀਚੇ ਕੁਛ ਲੱਗੀ ਘੱਟ ਤੇ ਬਸ ਸਾਰੇ ਤੁਸੀਂ ਇਹ ਰ ਲਓ ਵੀ ਅਸੀਂ ਕਿੱਲੋ ਦੋ ਕੁ ਕਿੱਲੋ ਬੇਰ ਖਾਏ ਹੋਣੇ
ਅੱਛਾ ਜੀ ਫ ਵਾਹਵਾ ਘੱਟ ਲੱਗੇ ਜੀ
ਹਾਂਜੀ ਵਾਹਵਾ ਘੱਟ ਲੱਗਦੇ ਨੇ ਇੱਕ ਸਾਲ ਪਤਾ ਨੀ ਕੀ ਗੱਲ ਹੈ
ਤੇ ਜਿਹੜੀਆਂ ਆਪਣੀਆਂ ਹੁੰਦੀਆਂ ਨੇ ਸੜਕਾਂ ਦੇ ਉੱਪਰ ਖੇਤਾਂ ਦੇ ਵਿੱਚ ਗੋੜ ਬੇਰੀਆਂ ਹ ਆਂ ਨੇ ਇਹਨਾਂ ਨੂੰ ਤਾਂ ਜੀ ਇਹਤ ਕੀ ਬਹੁਤ ਜ਼ਿਆਦਾ ਫਲਤੀ ਨਾ
ਹਾਂਜੀ ਹਾਂ ਸਾਰੇ ਕਿਧਰੇ ਹੈਗਾ ਸੀ ਪਤਾ ਨੀ ਇਹਦੇ ਨਾਲ ਵੀ ਕੀ ਉਹ ਹੈ ਇਹ ਨਹੀਂ ਪਤਾ ਮੈਮ ਪਿਛਲੇ ਸਾਲ ਵੀ ਤੁਸੀਂ ਲਾ ਲੋਓ ਜਿਵੇਂ ਆਪਾਂ ਕੁਆਂਟਲਾਂ ਦੇ ਕੁਆਂਟਲ ਕਹਿ ਦਿੰਦੇ ਆ ਗ
ਹਾਂਜੀ ਹਾਂ
ਵੀ ਪਿਛਲੇ ਸਾਲ ਸਾਡੇ ਇੰਨਾ ਜ਼ਿਆਦਾ ਵੇਰ ਲੱਗਿਆ ਸੀ ਸਾਨੂੰ ਖਾਣ ਦੇ ਵਿੱਚ ਵੀ ਵਧੀਆ ਲੱਗਦਾ ਸੀ ਹਾਂਜੀ ਹਾਂ ਇਹ ਤਾਂ ਹੈਗਾ ਮੈਮ ਤੇ ਸਾ ਜਿਹੜੇ ਫਲ ਨੇਗੇ ਆਪਣੀ ਸਿਹਤ ਦੇ ਲਈ ਬਹੁਤ ਜ਼ਰੂਰੀ ਨੇ ਗ
ਹਾਂਜੀ ਹਾਂ ਤਾਂ ਇਹ ਜੀ ਵੀ ਕੱਲਾ ਆਪਾਂ ਹੁਣ ਕੱਲਾ ਆਪਾਂ ਹੁਣ ਖਾਣਾ ਘਰ ਦਾ ਬਣਾ ਕੇ ਕੇ ਖਾਂਦੇ ਆਾਂ ਜੀ ਰੋਟੀ ਵ ਵਗੈ ਵਰਾ
ਹਾਂਜੀ ਹਾਂ ਹਾਂਜੀ ਹਾਂ ਓਨੀ ਸਰੀਰ ਨੂੰ ਤਾਕਤ ਹਾਂਜੀ ਹਾਂ ਬਿਲਕੁਲ
ਆਪਾਂ ਰੋਟੀ ਖਾਣ ਜਾਵਾਂਗੇ
ਹਾਂਜੀ ਹਾਂ ਕਿਉਂਕਿ ਮੇਰੇ ਦੀਦੀ ਨੇ ਨਾ ਉਹ ਸਵੇਰੇ ਉੱਠਣਨੁਸਾਰ ਉਹ ਚਾਹ ਨਹੀਂੀ ਪੀਂਦੇ ਦੁੱਧ ਨਹੀਂੀ ਪੀਂਦੇ ਸੇਵ ਖਾਂਦੇ ਨੇ ਡੇਲੀ
ਅੱਛਾ ਜੀ
ਹਾਂਜੀ ਹਾਂ ਉਹ ਕਹਿਿੰਦੇ ਨੇ ਵੀ ਸੇਬ ਖਾ ਕੇ ਬਹੁਤ ਵਧੀਆ ਹਾਂਜੀ ਹਾਂ ਬਹੁਤ ਵਧੀਆ ਹੈ ਜੀ
ਹਾਂ ਤਾਂ ਅਸੀਂ ਤਾਂ ਕਹਿੰਦੇ ਜੀ ਉਹਨਾਂ ਦੀ ਸਿਹਤ ਤਾਂ ਫੇਿਰ ਬਹੁਤ ਵਧੀਆ ਹੋਣੀ
ਹਾਂਜੀ ਹਾਂ ਆਪਾਂ ਨੂੰ ਇਸੇ ਲਈ ਹੈਾ ਆਪਣੇ ਫਲਾਂ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਮੌਸਮੀ ਫਲ ਹੁੰਦੇ ਨੇ
ਹਾਂ ਹਾਂਜੀ ਹਾਂ ਇਹ ਤਾਂ ਹੈ ਹੀ
ਹਾਂਜੀ ਠੀਕ ਹੈ ਮੈਮ ਚਲੋ ਨੈਕਸਟ ਕੋਾਲ 'ਤੇ ਮਿਲਦੇ ਹਾਂ ਜੀ ਆਪਾਂ
ਠੀਕ ਹੈ ਜੀ
ਓਕੇ ਜੀ